ਹੈਲੋ
ਹੈਲੋ
ਹੈਲੋ
ਹਾਂਜੀ ਸਸ ਸ਼੍ਰੀ ਦੀਦੀ।
ਸਾਸਰੀ ਕਾਲ ਜੀ, ਹੋਰ ਕਿਵੇਂ ਓ?
ਹਾਂਜੀ ਵਧੀਆ, ਤੁਸੀਂ ਸੁਣਾਓ ਠੀਕ ਓਂ?
ਹਾਂਜੀ ਹਾਂਜੀ, ਹੋਰ ਬ
ਹੋਰ ਹਾਂਜੀ ਹਾਂਜੀ ਸਭ ਠੀਕ ਆ, ਤੁਸੀਂ ਸੁਣਾਓ ਓਧਰ ਠੀਕ ਐ ਬੱਚੇ।
ਹਾਂਜੀ ਹਾਂਜੀ ਸਭ ਵਧੀਆ। ਹਾਂਜੀ ਹਾਂਜੀ।
ਖਾ ਪਕਾ ਲੀ।
ਹੋਰ ਦੱਸੋ ਨਈ ਨਈ, ਏਨੀ ਛੇਤੀ ਕੀਤ ਤੇ ਆਲੇ ਤਾਂ ਬੱਚੇ ਸੁੱਤੇ ਪਏ। ਹਾਂਜੀ ਬਾਰਿਸ਼ ਹੋ ਰੀ ਐ। ਹਾਂਜੀ ਹਾਂਜੀ।
ਹਂ, ਚਲੋ ਵਧੀਆ ਠੰਡਾ ਹੋ ਜੇ ਗਰਮੀ ਹਾਂ, ਗਰਮੀ ਬੋਤ ਸੀਗੀ।
ਹਾਂਜੀ ਹਾਂਜੀ। ਅੱਛਾ ਤੁਹਾਡੇ ਓਧ ਧਰ ਵੀ ਬਾਰਿਸ਼ ਪੈ ਰੀ ਐ। ਸਾਡੇ ਵੀ ਪੈ ਰੀ ਐ ਏਧਰ।
ਹਾਂਜੀ ਹਾਂਜੀ ਏਧਰ ਵੀ ਬਾਰਿਸ਼ ਹੋ ਰੀ ਐ। ਸਵੇਰ ਦਾ ਬੱਦਲ ਹੋਇਆ ਸੀ। ਕੱਲ ਵੀ ਆ ਆਇਆ ਨੀ ਮੀਂਅ। ਕੱਲ ਵੀ ਬੱਦਲ ਜਿਆ ਹੋਇਆ ਰਿਆ, ਗਰਮੀ ਬੋਤ ਸੀ ਕੱਲ ਵੀ। ਅੱਜ ਹੁਣ ਥੋੜੇ ਸ਼ੁਰੂ ਹੋਇਆ ਹੋਇਆ ਵਾ ਚੱਲ ਠੰਡਾ ਈ ਹੋ ਜੇ ਬੋਹਤ ਇੰਨਾ ਹੀ ਬਸ ਥੋੜਾ ਪੈ ਕੇ ਚੱਲ ਠੰ ਡਾ ਜਿਆ ਰਹਵੇ ਬਸ ਧੁੱਪ ਨਾ ਨਿਕਲੇ ਬਸ ਇੰਨਾ ਈ ਬਹੁਤ ਆ।
ਹਾਂਜੀ ਹਾਂਜੀ ਕੱਲ੍ਹ ਸਾਡੇ ਇੱਧਰ ਸਹੀ ਗੱਲ ਐ ਕੱਲ ਤਾਂ ਸਾਡੇ ਇੱਧਰ ਪਈ। ਫਿਰ ਮਾੜੀ ਜਿਹੀ ਪਈ ਸੀ ਫੇਰ ਹਟ ਗਈ
ਹਾਂ ਸਾਰੇ ਈ ਹਾਂਜੀ ਸਾਰੇ ਇਦਾਂ ਈ ਸਾਰੇ ਇਦਾਂ ਹੀ ਵੀ ਸੀਗੇ ਮਾੜਾ ਮੋਟਾ ਬੱਦਲ ਜਿਹਾ ਹੋਇਆ ਸੀ ਮਾੜਾ ਜਿ ਮੀਂਹ ਆਇਆ ਫਿਰ ਹਟ ਗਈ ਫਿਰ ਗਰਮੀ ਹੋ ਗਈ
ਹਾਂਜੀ, ਹਾਂਜੀ ਹਾਂ ਚਲੋ ਵਧੀਆ ਇਹ ਹੈ ਮਤਲਬ ਹਾਂਜੀ, ਹਾਂਜੀ ਸਭ ਵਧੀਆ ਜੀ ਤੇ ਮੈਂ ਕਿਹਾ ਹਾਂਜੀ ਸੰਡੇ ਛੁੱਟੀ ਹੁੰਦੀ ਹੈ ਹਮ ਹਾਂਜੀ ਤੇ ਮੈਂ ਕਿਹਾ ਚਲੋ ਵਧੀਆ ਬਾਰਿਸ਼ ਪੈ ਗਈ ਠੰਡਾ ਹੋ ਗਿਆ ਮੌਸਮ ਤੇ ਗਰਮੀ ਨੇ ਤਾਂ ਬਹੁਤ ਬੁਰਾ ਹਾਲ ਕੀਤਾ ਪਿਆ ਸੀ।
ਸੱਚੀ ਬਹੁਤ ਗਰਮੀ ਬਹੁਤ ਕਿਚਨ ਚ ਤਾਂ ਕੰਮ ਕਰਨਾ ਹੀ ਔਖਾ ਹੋ ਜਾਂਦਾ ਵਾ ਲੇਡੀਜ਼ ਨੂੰ ਬਹੁਤ ਜਿਆਦਾ ਬਹੁਤ ਠੰਡਾ ਹੋਵੇ ਨਾ ਫਿਰ ਬੰਦਾ ਤਾਂ ਸਾਰੇ ਕੰਮ ਹੋ ਜਾਂਦੇ ਆ ਬੱਚੇ ਵੀ ਸਹੀ ਤਰ੍ਹਾਂ ਰਹਿੰਦੇ ਆ ਤੇ ਗਰਮੀ ਨਾਲ ਬੱਚੇ ਵੀ ਤਦੇ ਕਲਪਦੀ ਰਹਿੰਦੇ ਆ ਆ ਹੋ ਜਾਂਦਾ ਕੋਈ ਕੰਮ ਕਰੋ ਕਰਦੇ ਔਖਾ ਹੋ ਜਾਂਦਾ। ਹਾਂਜੀ ਹੋਰ ਠੰਡਾ ਹੋਵੇ ਫੇਰ ਨੀ ਇਨੀ ਟੈਨਸ਼ਨ ਰਹਿੰਦੀ ਹਮ ਹੁਣ ਤਾਂ ਬਸ ਏਦਾਂ ਹੀ ਰਹੂਗਾ ਮੈਨੂੰ ਲੱਗਦਾ ਇਕ ਦਮ ਬਾਰਿਸ਼ਾਂ ਸ਼ੁਰੂ ਹੋ ਹੀ ਜਾਣੀਆਂ ਵਾ
ਹਾਂਜੀ, ਹਾਂਜੀ ਮੌਸਮ ਹੁਣ ਏਦਾਂ ਹੀ ਰਹੂਗਾ ਕਦੇ ਧੁੱਪ ਨਿਕਲ ਗਈ ਕਦੇ ਬਾਰਿਸ਼ ਪੈ ਗਈ ਹੁਣ ਮੌਸਮ ਹਾਂਜੀ ਚੇਂਜ ਹੋਣ ਵਾਲਾ ਬਸ ਮੌਸਮ ਨਾ ਇੱਕ ਮਹੀਨਾ ਦਾ ਮਹੀਨੇ ਦੋ ਮਹੀਨੇ ਚ ਹੋ ਹੀ ਜਾਂਦਾ ਫਿਰ ਤਾਂ
ਸਾਹ ਹੁਣ ਤਾਂ ਵੈਸੇ ਆ ਸਾਵਣ ਨਾ ਨਾ ਬਾਰਸ਼ਾਂ ਹੀ ਬਸ ਲੱਗਣੀਆਂ ਹੁਣ ਤਾਂ ਲਗਾਤਾਰ ਹੋਏ ਨੇ ਆ ਹਾਂ ਫਿਰ ਇਕਦਮ ਠੰਡਾ ਹੋ ਜਾਣਾ ਫੇਰ ਅਗਸਤ ਚ ਹੁੰਦੀ ਥੋੜੀ ਜਿਹੀ ਗਰਮੀ ਤੇ ਬਾਅਦ ਚ ਥੋੜਾ ਹੋਏ ਨਾ ਅਗਸਤ ਸਤੰਬਰ ਚ ਥੋੜਾ ਹ ਫਿਰ ਠੰਡ ਸ਼ੁਰੂ ਹੋ ਜਾਣੀ ਆ ਹਾਂਜੀ ਹੋਰ ਕੀ ਫੇਰ ਕਹਿੰਦਾ ਠੰਡ ਠੰਢ ਸਾਰਿਆਂ ਨੇ ਫਿਰ ਕਿਤੇ ਗਰਮੀ ਹੋਵੇ ਤਾਂ ਕਹਿੰਦੇ ਗਰਮੀ ਗਰਮੀ ਆ ਜਾਏ ਫੇਰ ਕਹਿਣਗੇ ਗਰਮੀ ਆ ਜਾਏ
ਗਰਮੀ ਹਾਂਜੀ ਫੇਰ ਕਹਿੰਦੇ ਠੰਡ ਚ ਕਹਿੰਦੇ ਠੰਡ ਬਹੁਤ ਹੈਗੀ ਆ ਠੰਡ ਬਹੁਤ ਹੈਗੀ ਆ। ਗਰ ਗਰਮੀ ਵਧੀਆ ਸੀ ਜੇ ਗਰਮੀ ਹੋਵੇ ਤਾਂ ਫੇਰ ਕਹਿੰਦੇ ਠੰਡ ਵਧੀਆ ਗਰਮੀ ਬਹੁਤ ਹੈ।
ਸਹੀ ਗੱਲ ਆ ਆਪਣਾ ਪਤਾ ਕੀ ਇੱਕ ਮੌਸਮਏਦਾਂ ਦਾ ਵੀ ਹੁਣ ਛੇ ਮਹੀਨੇ ਕੂਲਡ ਰਵੇ ਇੱਕੋ ਜਿਹਾ ਰਹੇ ਇੱਕੋ ਵ ਜਿਹਾ ਰਵੇ ਨਾ ਗਰਮੀ ਨਾ ਠੰਢਾ ਇਕਦਮ ਠੰਡ ਵੀ ਜ਼ਿਆਦਾ ਹੋ ਜਾਂਦੀ ਇੱਕਦਮ ਗਰਮੀ ਚ ਵੀ ਔਖ ਔਖਾ ਹੋ ਜਾਂਦਾ ਵਾ ਸਹੀ ਗੱਲ ਆ ਹਾਂਜੀ
ਚਲੋ ਇਹ ਕਿ ਸਰਦੀ ਦਾ ਤਾਂ ਏਦਾਂ ਹਾਂਜੀ ਬਿਲਕੁਲ ਰੱਬ ਦੇ ਰੰਗ ਹੈ ਜੀ ਹਮ
ਗ
ਤੇ ਮੈਂ ਕਿਹਾ ਏਦਾਂ ਹੁੰਦਾ ਨਾ ਸਰਦੀਆਂ ਚ ਤਾਂ ਬੰਦਾ ਮੋਟੇ ਕੱਪੜੇ ਪਾ ਲੈਂਦਾ। ਕੋਟੀ ਕੂਟੀ ਪਾ ਕੇ ਚਲੋ ਬੰਦਾ ਉਹ ਜਾਂਦਾ ਸਹੀ ਕੰਫਰਟੇਬਲ ਪਰ ਗਰਮੀ ਚ ਤਾਂ ਜਿੰਨੇ ਮਰਜ਼ੀ ਘੱਟ ਕੱਪੜੇ ਪਾ ਲਓ ਖੁੱਲ੍ਹੇ ਡੁੱਲੇ ਪਾ ਲੋ ਗਰਮੀ ਤਾਂ ਲੱਗਣੀ ਲੱਗਣੀ ਹੈ।
ਸਹੀ ਗੱਲ ਹੈ ਗਰਮੀ ਚ ਨਾ ਲਓ ਜਿੰਨਾ ਮਰਜ਼ੀ ਏਸੀ ਚ ਪੈ ਲਓ ਬਾਹਰ ਨੇ ਮਤਲਬ ਗਰਮੀ ਸਰਦ ਗਰਮ ਹੋ ਜਾਂਦਾ ਕਈ ਵਾਰ ਬ ਬਸ ਏਹੀ ਹਾਂਜੀ ਹੁੰਦਾ ਰਹਿੰਦਾ ਵਾ।
ਉਹੀ ਆ ਨਾ ਮਤਲਬ ਆਪਾਂ ਸਰਦੀ ਨੂੰ ਥੋੜਾ ਕੰਟਰੋਲ ਕਰ ਸਕਦੇ ਆ ਕੱਪੜੇ ਕੁਪੜੇ ਪਾ ਕੇ।
ਸਈ ਗੱਲ ਆ। ਹਾਂ, ਸਰਦੀ ਚ ਇਹ ਚਲੋ ਅੰਦਰ ਬੈਠੇ ਚੱਲ ਅੰਦਰ ਬਹਿ ਜਾਓ, ਰਜਾਈ ਚ ਬਹਿ ਜਾਓ, ਕੱਪੜੇ ਪਾ ਲਓ ਬਸ ਐਨਾ ਨੀ ਹੈਗੀ ਟੈਨ ਸ਼ਨ ਵੀ ਗਰਮੀ ਚ ਬਾਹਰ ਜਾਣਾ ਪਊਗਾ, ਕਵਰ ਕਰਕੇ ਆਪਾਂ ਜਾ ਸਕਦੇ ਸਾਰੀ ਜਗ੍ਹਾ ਗਰਮੀ ਚ ਔਖਾ ਵਾ, ਧੁੱਪੇ ਜਾਣਾ ਔਖਾ ਹੋ ਜਾਂਦਾ ਗਰਮੀ ਚ।
ਇਹ ਤਾਂ ਹੈ ਜੀ, ਸਰਦੀਆਂ ਚ ਚੱਲੋ ਬਾਹਰ ਨੂੰ ਨਿਕਲੇ ਗਲੱਵਸ ਪਾ ਲਏ ਟੋਪੀ ਪਾ ਲਈ, ਕੋਟੀਆਂ ਪਾ ਲਏ ਓ ਚਲੋ ਫੇਰ ਠੀਕ ਐ ਹਨਾ।
ਹਾਂਜੀ, ਹੋਰ?
ਵੀ ਐ ਚਲੋ ਜਿੰਨੇ ਮਰਜ਼ੀ ਖੁੱਲ੍ਹੇ ਡੁੱਲੇ ਕੱਪੜੇ ਪਾਲੋ ਗਰਮੀ ਤਾਂ ਲੱਗਣੀ ਲੱਗਣੀ ਐ।
ਨਵੇਂ ਤਾਂ ਵੈਸੇ ਹੀ ਨੂੰ ਕੋਈ ਪਾਏ ਜਾ ਸਕਦੇ, ਨਵੇਂ ਕੱਪੜੇ ਤਾਂ ਅੰਦਰ ਹੀ ਰਹਿ ਜਾਂਦੇ ਆ। ਸਾਡੇ ਵਰਗੇ ਲੇਡੀਜ਼ ਦੇ ਤਾਂ ਜਿਆਦਾਤਰ, ਫੇਰ ਕਹਿਣਗੇ ਗਰਮੀ ਲੱਗਦੀ ਐ ਬਸ ਨਾਈਟ ਸੂਟ ਪਾਲੋ। ਬਸ।
ਹਾਂਜੀ, ਹੁਣ ਦੇਖੋ ਗਰਮੀਆਂ ਚ ਕਿਸੇ ਦਾ ਵਿਆਹ ਵੀ ਆ ਜੇ ਹਨਾ ਤੇ ਆਪਾਂ ਉਸੇ ਹਿਸਾਬ ਨਾਲ ਹੀ ਕੱਪੜੇ ਲਵਾਂਗੇ ਕਿ ਜ਼ਿਆਦਾ ਹੈਵੀ ਨਹੀਂ ਲੈਣੇ ਗਰਮੀ ਲੱਗੂਗੀ।
ਸਈ ਗੱਲ ਆ।
ਮੋਟੇ ਨੀ ਲੈਣੇ ਦੇਖ ਕੇ ਦੇਖ ਕੇ ਕੱਪੜੇ ਲੈਂਦਾ ਨਾ ਬੰਦਾ ਤੇ ਸਰਦੀਆਂ ਚ ਚ ਬੰਦਾ ਕਹਿੰਦਾ ਸਰਦੀ ਹੈਗੀ ਆ ਜਿਹੜੇ ਮਰਜ਼ੀ ਚੱਲਣ ਦੋ ਹੈਵੀ ਵੀ
ਹਾਂ, ਸਰਦੀ ਚ ਤਾਂ ਪਤਾ ਕੀ ਆਪਾਂ ਦੂਜੇ ਵੀ ਆ ਸਿੰਥੈਟਿਕ ਵੀ ਪਾ ਕੇ ਉੱਪਰ ਆਪਾਂ ਕੋਟੀ ਵਗੈਰਾ ਪਾ ਲਈ ਚੱਲ ਜਾਂਦਾ ਵਾ, ਗਰਮੀ ਚ ਤਾਂ ਹਲਕੇ ਵੀ ਪਾਲੋ ਤਾਂ ਵੀ
ਤੇ ਸਰਦੀਆਂ ਚ ਸਿਰਫ ਆਪਾਂ ਫੈਸ਼ਨ ਦੇਖਦੇ ਆ ਵੀ ਫੈਸ਼ਨ ਨੂੰ ਲੇਵਲ ਕੱਪੜੇ ਲੈ ਲਓ। ਤੇ ਜਿਹੜੀ ਗਰਮੀ ਹੁੰਦੀ ਐ ਉਹਦੇ ਚ ਆਪਾਂ ਨੇ ਗਰਮੀ ਵੀ ਦੇਖਣੀ ਆ ਕਿ ਗਰਮੀ ਲੱਗੂਗੀ ਕੇ ਸਹੀ ਰਹੂ। ਏਦੇ ਚ, ਹਾਂਜੀ। ਤੇ ਆਪਾਂ ਕਿਤੇ ਜਾਣੇ ਆ ਜੇ ਇੱਧਰ ਉੱਧਰ ਕਿਤੇ ਗਏ ਆਪਾਂ ਸਰਦੀਆਂ ਨੂੰ ਥੋੜ੍ਹੇ ਜਿਹੜੇ ਸੂਟ ਪਏ ਹੁੰਦੇ ਆਪਣੇ ਜਾਂ ਹੋਰ ਨਵੇਂ ਸਿਵਾ ਲੈਂਦੇ ਆ, ਗਰਮੀਆਂ ਨੂੰ ਆਪਾਂ ਕਹਿੰਦੇ ਕੋਟਨ ਹੀ ਸਹੀ ਐ ਕੋਟ ਸੈਟ ਪਾਓ ਤੇ ਚਲ ਜੋ, ਹਾਂ ਗਰਮੀ ਵੀ ਸਫ਼ਰ ਚ ਗਰਮੀ ਲੱਗੂਗੀ। ਬੱਸ ਚ ਵੀ ਜਿੱਥੇ ਬੱਸ ਹੋਵੇ, ਗੱਡੀ ਹੋਵੇ, ਟ੍ਰੇਨ ਹੋਵੇ ਜੀਹਦੇ ਚ ਵੀ ਜਾਈਏ, ਗਰਮੀ ਤਾਂ ਲੱਗਣੀ ਲੱਗਣੀ ਆ।
ਤੇ ਹਾਂਜੀ। ਸਹੀ ਗੱਲ ਆਪਾਂ ਜਿਹਦੇ ਚ ਕੰਫਰਟੇਬਲ ਹੋਣ ਆਪਾਂ ਜਾ ਆਈਏ, ਹੋਰ ਕੀ। ਚਲੋ ਇਹ ਤਾਂ ਮੌਸਮ ਨੇ ਤਾਂ ਏਦਾਂ ਹੀ ਕਰਨਾ ਵਾ ਕਦੇ ਠੰਡ, ਗਰਮੀ, ਸਰਦੀ। ਏਦਾਂ ਚੱਲਦਾ ਈ ਰਹਿਣਾ।
ਜੀ ਮੌਸਮ ਤਾਂ ਮਿੰਟ ਚ ਹੀ ਹੂੰ, ਬਦਲ ਜਾਂਦਾ ਮੌਸਮ ਦਾ ਤਾਂ ਕਦੇ ਬਾਰਿਸ਼ ਹੁਣ ਬਾਰਿਸ਼ ਪੈ ਰਹੀ ਐ ਸਾਡੇ ਇੱਧਰ ਵੀ ਤੇ ਜੇ ਆਪਾਂ ਜੇ ਰੱਬ ਦੀ ਮਰਜ਼ੀ ਹੋਈ ਘੰਟੇ ਕ ਬਾਅਦ ਫੇਰ ਧੁੱਪ ਨਿ
ਫੇਰ ਧੁੱਪ ਨਿਕਲ ਆਣੀ ਐ, ਇਹ ਏਦਾਂ ਹੀ ਹੋ ਜਾਂਦਾ ਫੇਰ ਗਰਮੀ, ਫਿਰ ਸਗੋਂ ਗਰਮੀ ਜ਼ਿਆਦਾ ਲੱਗਦੀ ਫਿਰ। ਜਿੱਦਾਂ ਮੀਂਹ ਪੈ ਕੇ ਧੁੱਪ ਨਿਕਲੇ ਨਾ, ਫੇਰ ਉਮਸ ਜੀ ਹੋ ਜਾਂਦੀ ਆ।
ਹੁਮਸ ਹੋ ਜਾਂਦੀ ਆ, ਹਾਂਜੀ ਭੜਾਸ ਨਿਕਲਦੀ ਪੂਰੀ।
ਹਾਂ-ਹਾ ਬਸ ਚਲ ਬੱਦਲ ਬੱਦਲ ਵੀ ਰਵੇ ਨਾ, ਨਾਲ ਵਾਰਿਸ਼ ਵੀ ਥੋੜਾ ਏਦਾਂ ਦੀ ਹਲਕੀ ਜਿਹੀ ਰਵੇ, ਠੰਡਾ ਤੇ ਬਸ ਠੀਕ ਆ। ਜੇ ਫੇਰ ਵਿੱਚ ਧੁੱਪ ਆ ਜਾਏ, ਵਿੱਚ ਬਾਰਿਸ਼ ਹੋ ਜੇ, ਫੇਰ ਮੌਸਮ ਓ ਸਹੀ ਜਿਹਾ ਨਹੀਂ ਲੱਗਦਾ ਹੈਗਾ, ਹੋਰ ਖ਼ਰਾਬ ਜਿਹਾ ਲੱਗਦਾ ਵਾ। ਹਾਂਜੀ, ਹਾਂਜੀ-ਹਾਂਜੀ ਚਿੰਤਾ ਚਿਪ-ਚਿਪਾ ਜਿਆ ਨਾ, ਮੌਸਮ ਜਿਆ ਫਿਰ ਓਦਾ ਦਾ ਲੱਗਦਾ, ਹਾਂਜੀ
ਹਾਂਜੀ-ਹਾਂਜੀ।
ਮੇਰੇ ਆ। ਹੋਰ ਅੱਜ ਕੀ ਬਣਾਣਾ-ਬੂਣਾ ਖਾਣਾ?
ਹਲੇ ਬੱਚੇ ਉੱਠੂਗੇ, ਨਹੀਂ ਹਲੇ ਡਿਸਾਈਡ ਨੀ ਹੋਇਆ। ਹਲੇ ਬੱਚੇ ਉੱਠੂਗੇ ਤਾਂ ਦੇਖਾਂਗੇ ਕੀ ਬਣਾਣਾ।
ਅੱਛਾ।
ਹਲੇ ਤਾਂ ਮੈਂ ਈ ਉੱਠੀ ਆ, ਹਾਂਜੀ ਹੂੰ-ਹੂੰ। ਬਾਕੀ ਸੁੱਤੇ ਪਏ?
ਸੰਡੇ ਚਲੋ ਕੋਈ ਗੱਲ ਨੀ, ਫਿਰ ਬੱਚਿਆਂ ਨੂੰ ਸਕੂਲ ਸ਼ੁਰੂ ਹੋ ਗਏ ਹੁਣ ਤਾਂ
ਹਾਂਜੀ ਓਹੀ ਐ, ਮੈਂ ਕਿਹਾ ਚੱਲ ਅੱਜ ਸੋ ਲੈਨ ਦੇ, ਫੇਰ ਕ ਫੇਰ ਉਹੀ ਸ਼ੁਰੂ ਹੋ ਜਾਣਾ, ਚਲੋ ਕੋਈ ਗੱਲ ਨੀ।
ਤੇ ਸਰਕਲ ਓਦਾ ਈ ਚੱਲਣਾ, ਸਵੇਰੇ ਜਲਦੀ ਉੱਠੋ, ਸਹੀ ਗੱਲ ਆ।
ਫੇਰ ਹਾਂਜੀ, ਫੇਰ ਸਰਕਲ ਉਹੀ ਸ਼ੁਰੂ ਹੋ ਜਾਣਾ ਜਲਦੀ ਉੱਠਣਾ ਟਿਫਨ ਪੈਕ ਕਰਨੇ ਬ ਬੱਚਿਆਂ ਦੇ, ਹਸਬੈਂਡ ਦੇ, ਚਲੋ ਹੈਸਬੈਂਡ ਤੇ ਜਾਂਦੇ ਸੀ ਡਿਊਟੀ ਤੇ ਬੱਚਿਆਂ ਦੇ ਵੀ ਹੁਣ ਨਾਲ, ਹਾਂਜੀ। ਤੇ ਸਵੇਰੇ-ਸਵੇਰੇ ਤਾਂ ਐਂ ਬੰਦਾ ਇੰਨਾ ਬਿਜ਼ੀ ਹੁੰਦਾ ਨਾ, ਬਹੁਤ ਜ਼ਿਆਦਾ ਤੇ ਕਿਸੇ ਦੇ ਕੋਲ ਵੀ ਨੀ ਚੱਕ ਸਕਦਾ।
ਸਹੀ ਗੱਲ ਆ, ਮੈਂ ਤਾਂ ਆਪ ਕੋਈ ਕੋਲ ਆਊਗਾ ਮੈਂ ਤਾਂ ਇਹਨਾਂ ਨੂੰ ਕਹਿ ਦੂ ਦੇਖ ਲਿਓ, ਕੋਈ ਅਰਜੈਂਟ ਹੋਵੇ ਦੇਖ ਲਿਓ, ਨਹੀ ਤਾਂ ਉਹਨੂੰ ਬਸ ਕੰਮ ਕਰ ਲਵਗੇ ਪਹਿਲਾਂ। ਸਕੂਲ ਭੇਜਲੋ ਬੱਚਿਆਂ ਨੂੰ, ਇੱਕ ਬੱਚੇ ਛੋਟੇ ਐ, ਕੁੜੀ ਛੋਟੀ ਉਹ ਤਾਂ ਬਿਲਕੁਲ ਨੀ ਕੁਛ ਕਰਨ ਦਿੰਦੀ ਹੈਗੀ। ਫਿਰ ਫੋਨ ਈ ਸਵੇਰੇ ਚਿੰਬੜ ਜਾਂਦੇ ਬੱਚੇ, ਤੁਹਾਨੂੰ ਪਤਾ ਅੱਜ-ਕੱਲ੍ਹ ਬੱਚੇ ਫੋਨ ਈ ਨੀ ਛੱਡਦੇ ਹੈਗੇ।
ਫੋਨ ਨੀ ਛੱਡਦੇ ਹਾਂਜੀ। ਹਾਂਜੀ-ਹਾਂਜੀ, ਹੂੰ-ਹੂੰ। ਇਹ ਤਾਂ ਹੈ, ਬੱਚਿਆਂ ਦਾ ਤਾਂ ਔਖਾ ਈ ਐ। ਨਾਲੇ ਗਰਮੀ ਜਦਾਂ ਹੋਰ ਬਚਿਆ ਦਾ ਔਖਾ, ਹੂੰ।
ਚਲੋ ਅੰਦਰ ਬੈਠੇ ਆ, ਚਲੋ ਵੇਖ ਲੈਣ ਕੋਈ ਹਲ ਨੀ
ਹਾਂਜੀ, ਸਰਦੀਆਂ ਨੂੰ ਇਹ ਹੁੰਦਾ ਵਾ, ਬੱਚੇ ਨੂੰ ਮੋਟੇ ਕੱਪੜੇ ਪਾ ਦਉ ਤੇ ਚਲੋ ਜੀ ਬਾਹਰ ਖੇਡ ਲੂਗਾ ਥੋੜਾ ਜਿਹਾ ਬੱਚਾ ਨਾ ਪਰ ਗਰਮੀਆਂ ਨੂੰ ਬਾਰ ਕਿੱਥੇ ਕੱਡੀਏ ਬੱਚਿਆਂ ਨੂੰ, ਬਹੁਤ ਗਰਮੀ ਹੁੰਦੀ।
ਸਹੀ ਗੱਲ ਆ, ਗਰਮੀ 'ਚ ਬਹੁਤ ਗਰਮੀ ਤੋਂ ਧੁੱਪ ਤੇ ਬਹੁਤ ਜਿਆਦਾ ਵੀਹ ਮਿੰਟ, ਬੱਚੇ ਨੂੰ ਜਲਦੀ 'ਚ ਵੀ ਹੁੰਦੇ ਬੱਚੇ, ਜਲਦੀ ਬਿਮਾਰ ਪ‌ਏ ਦੇ ਆ, ਹਾਂਜੀ ਉਹਨਾਂ 'ਚ ਵੀ ਕਈ ਵਾਰੀ ਹੁੰਦਾ ਹਵਾ ਲੱਗ ਗੀ, ਠੰਡ 'ਚ ਕਿਤੇ ਗਏ ਆ, ਬਾਈਕ ਤੇ ਗਏ ਆ, ਮਾੜੀ ਹਵਾ ਲੱਗ ਗੀ ਤਾਂ ਪੰਗਾ ਪੈ ਜਾਂਦਾ ਇਹਨਾਂ ਦਾ ਸਹੀ ਗੱਲ ਆ, ਹਾਂਜੀ। ਦੇਖਣਾ ਪੈਂਦਾ, ਬੱਚਿਆਂ ਦੀ ਕੇਅਰ ਕਰਨੀ ਪੈਂਦੀ ਆ, ਛੋਟੇ ਬੱਚਿਆਂ ਦੀਆਂ ਖਾਸ ਕਰ। ਆਪ ਆਪਣੇ ਤੇ ਡਿਪੈਂਡ ਹੁੰਦੇ ਆ, ਹਾਂਜੀ ਹਾਂ ਬੱਚੇ ਭਾਵੇਂ ਵੱਡੇ ਹੋਣ ਛੋਟੇ ਤਾਂ ਵੀ ਪੇਰੈਂਟਸ ਤੇ ਈ ਹੁੰ
ਜੇ ਤਾਂ ਏਹੀ ਆ ਆਪਾਂ ਨੂੰ ਮੌਸਮ ਦੇ ਹਿਸਾਬ ਨਾਲ ਬੱਚੇ ਦੀ ਕੇਅਰ ਕਰਨੀ ਪੈਂਦੀ। ਬਈ ਮੌਸਮ ਕਿੱਦਾਂ ਦਾ ਹੈ। ਜਿਆਦਾ ਗਰਮੀ ਹੈ ਤਾਂ ਖੁੱਲੇ- ਡੁੱਲੇ ਕੱਪੜੇ ਪਾਓ ਬੱਚੇ ਨੂੰ, ਜੇ ਸਰਦੀ ਦੀ ਹੁੰਦੀ ਹੈ ਤੇ ਮੋਟੇ ਕੱਪੜੇ ਪਾ ਕੇ ਰੱਖੋ ਕਿਤੇ ਜਾਓ ਨਾ ਬਾਹਰ।
ਹੂੰ। ਅੱਜ ਕੱਲ ਤਾਂ ਛੋਟੇ- ਛੋਟੇ ਬੱਚੇ ਪਤਾ ਆਪਣੀ ਮਰਜ਼ੀ ਦੇ ਕੱਪੜੇ ਪਾਉਂਦੇ ਹੁਣ ਤੁਸੀਂ ਪਤਾ ਇਹ ਡਿਮਾਂਡਾਂ ਹੋ ਗਈਆਂ ਬ- ਬੱਚੇ ਤੇ ਹੁਣ, ਏ ਕਹਿੰਦੇ ਹੈ, ਤੇ ਕਹਿਣਗੇ ਮੈਂ ਇਹ ਨੀ ਕੱਪੜੇ ਪਾਉਣੇ, ਮੈਂ ਇਹ ਕੱਪੜੇ ਪਾਉਣੇ ਆਪਣੇ ਪਸਹੰਦੇ ਪਾਉਂਦੇ ਆ। ਪਹਿਲਾਂ ਦੇ ਬੱਚੇ ਦੇ ਲੋ ਕਈ ਕਰਦੇ ਸੀ ਮੰਮਾ- ਪਾਪਾ ਜੋ ਬਾਤ ਬਸ ਠੀਕ ਆ, ਸਹੀ ਗੱਲ ਆ ਹੁਣ ਤੇ ਕਹਿ ਕੇ ਮੈਂ ਪੈਂਟ ਪਾਉਣੀ ਆ, ਮੈਂ ਆ ਨੀ ਪਾਉਣਾ ਫਰੋਕ ਪਾਉਣੀ ਆ ਬਸ ਇ ਆਹੀ ਸਭ ਚੱਲਦਾ ਬੱਚਿਆਂ ਦਾ।
ਹਾਂਜੀ।
ਹ
ਇਹ ਤਾਂ ਹੈ, ਬੱਚੇ ਨੂੰ ਇੰਨਾ ਵੀ ਨੀ ਪਤਾ ਹੁੰਦਾ ਮੌਸਮ ਦੇ ਹਿਸਾਬ ਨਾਲ ਕੱਪੜੇ ਪਾਉਣੇ ਬੱਚਾ। ਜਿਹੜੇ ਦੇਖਲੂਗਾ ਉਹੀ ਕਹੂਗਾ ਇਹ ਪਾ ਦੋ ਮੰਮਾ ਮੈਨੂੰ ਕੱਪੜੇ, ਹੂੰ।
ਠੀਕ ਹੈ ਚਲੋ ਠੀਕ ਹੈ ਦੀਦੀ, ਮੈਂ ਫੇਰ ਕੋਈ ਆਇਆ ਬਾਅਦ ਚ ਕਰਦੀ ਠੀਕ ਹੈ ਓਕੇ ਠੀਕ ਹੈ।
ਓਕੇ- ਓਕੇ ਠੀਕ।
ਬਸ।